ਹੈਲੋ!
ਹੈਲੋ!
ਹੈਲੋ, ਸਤਿ ਸ੍ਰੀ ਅਕਾਲ ਜੀ! ਕੀ, ਹਾਲ ਏ?
ਸਤਿ ਸ਼੍ਰੀ ਅਕਾਲ। ਕੀ ਹਾਲ ਭੈਣਜੀ ਠੀਕੋ, ਤੁਸੀਂ?
ਹਾਂਜੀ। ਅਸੀਂ ਠੀਕ ਹਾਂ। ਤੁਸੀਂ ਦੱਸੋ?
ਬਸ ਵਧੀਆ। ਘਰ ਸਭ ਠੀਕ ਨੇ ਤੁਹਾਡੇ?
ਹਾਂਜੀ ਸਭ ਠੀਕ ਨੇ। ਤੁਸੀ ਦੱਸੋ? ਕੁਛ ਨੀ, ਬਸ ਥੋੜਾ ਬਾਹਰ ਸਮਾਨ ਲੈਣ ਗਏ ਸੀ ਬੁਕਰਮ ਵਗੈਰਾ ਨਹੀਂ ਸੀ, ਸਲਾਈ ਕਰ ਰਹੇ ਸੀ।
ਅੱਛਾ।
ਹਾਂਜੀ।
ਸਟਿਚਿੰਗ ਕਰਦੇ ਤੁਸੀਂ?
ਹਾਂਜੀ।
ਹੈਲੋ!
ਹਾਂਜੀ ਸਟਿਚਿੰਗ ਕਰਦੀ ਆਂ।
ਕਹਿਦੀ ਸਟਿਚਿੰਗ ਕਰਦੇ ਹੋ, ਤੁਸੀਂ।
ਹਾਂਜੀ ਸਟੀਚਿੰਗ ਕਰਦੀ ਆਂ। ਨਹੀਂ ਨਹੀਂ ਘਰੇ ਹੀ ਥੋੜ੍ਹੀ ਬਹੁਤ ਕਰ ਲੈਂਦੇ ਆਂ ਸਿਲਾਈ। ਕਿਉਂਕਿ ਟਾਈਮ ਨੀ ਮਿਲਦਾ ਫੇਰ ਏਦਾਂ, ਗਰਮੀ ਚ ਸਕਦੇ ਬੂਟੀਕ ਨਹੀਂ ਖੋਲ ਸਕਦੇ।
ਹਾਂਜੀ। ਐ, ਤੇ, ਹੈ। ਉਂਝ ਸਾਰੇ ਸੂਟ ਸੀ ਲੈਂਦੇ ਹੋ? ਫਰਸ਼ੀ ਵਾਲੇ, ਪਲਾਜ਼ੋ। ਹੈਲੋ! ਹੈਲੋ! ਹੈਲੋ ਜੀ!